ਹੈਲੋ ਸਤਿ ਸ਼੍ਰੀ ਅਕਾਲ ਜੀ
ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰ ਅਕਾਲੀ ਹੋਰ ਠੀਕ ਹੋ।
ਹ ਵਧਆ ਵਧਆ ਤੁਸੀਿਲ ਤੋਂ।
ਸਭ ਵਧੀਆ ਹੋਰ ਘਰ ਦੇ ਕੰਮ ਕਰ ਲਏ?
ਹਾਂਜੀ। ਹਾਂਜੀ।
ਕਿਵੇਂ। ਮਤ। ਮਝ। ਗਟੇ। ਗ।
ਹਾਂਜੀ।
ਮੌਸਮ। ਦੇ। ਆ। ਤੁਹਾਡੇ। ਵਾ। ਚ।
ਬਹੁਤ। ਵਧੀਆ। ਹੋਰ। ਦੱਸੋ। ਤੁਸੀਂ। ਬਾਹਰਲਾ। ਖਾਣਾ। ਪੀਣਾ। ਪਸੰਦ। ਕਰਦੇ। ਹੋ। ਵੀ। ਘਰ। ਦੀਆਂ। ਚੀਜ਼ਾਂ।
ਨਹੀਂ। ਅਸੀਂ। ਘਰਦੇ। ਹੀ। ਪਸੰਦ। ਕਰਦੇ। ਜ਼ਿਆਦਾਤਰ। ਕਿਉਂਕਿ। ਬਾਹਰ। ਦੇ। ਖਾਣੇ। ਦਾ। ਤਤ। ਹੀ। ਆ। ਫਾਸਟ। ਫੂਡ। ਵਗੈਰਾ। ਜਾਂ। ਤੁਸੀਂ। ਵੀ। ਕਲੇ। ਟਠਹੀ। ਕੀਤਾ। ਹੋਊਗਾ। ਚਲੋ। ਉਹਦੇ। ਵਿੱਚ। ਦੇਖੀਏ। ਆਪਾਂ। ਨੇ। ਹੁਣ। ਜਦ। ਪਰ। ਕੋਈ। ਨਾ। ਤਾਂ। ਕੋਈ। ਚੰਗੀ। ਤਰ੍ਹਾਂ। ਕੋਈ। ਪ੍ਰੋਡਕਟ। ਯੂਜ। ਕਰ। ਰਹੇ। ਨੇਗੇ। ਨਾ। ਕੋਈ। ਫਿਰ। ਸਫ਼ਾਈ। ਦਾ। ਵੀ। ਕੋਈ। ਖ਼ਾਸ। ਧਿਆਨ। ਨ। ਰੱਖਦੇ। ਹੋ।
ਹਾਂਜੀ।
ਹਾਂ। ਤੁਸੀਂ। ਵੈਸੇ। ਬਈ। ਕਰਦੇ। ਹੋ। ਜਾਂ। ਨਹੀਂ। ਤੁਸੀਂ। ਲਾਈਕ। ਕਰਦੇ। ਹੋ। ਜਾਂ। ਇਸਨੂੰ। ਨਹੀਂ। ਬਾਹਰ। ਦੇ। ਖਾਣੇ। ਨੂੰ। ਜਾਂ। ਫ। ਫਸ। ਜੰਕ। ਫੂਡ।
ਸਾ।
ਅੱਛਾ ਕਦੇ ਕੱਲ ਤੱਕ ਆਉਂਦੀ ਹੀ ਆਵਾਂਗੇ
ਹਾਂ ਕਦੇ ਕਦੇ ਤਾਂ ਹੋ ਜਾਂਦਾ ਪਰ ਰੋਜ਼ ਰੋਜ਼
ਜੀ। ਦੱਸੋ ਇਹਦੇ ਫਿਰ ਕੀ ਫ਼ਾਇਦੇ ਨੇ ਜਾਂ ਨੁਕਸਾਨ। ਦੱਸੋ। ਇਹਦਾ। ਨੁਕਸਾਨ। ਕੋਈ। ਫੇਿਰ।
ਨੁਕਸਾਨ। ਤਾਂ। ਨੁਕਸਾਨ। ਹੀ। ਨੇ। ਬਹੁਤ। ਜ਼ਿਆਦਾ। ਗਣਾਵਾਂਗੇ। ਨਾ। ਤਾਂ। ਵੀ। ਆਪਾਂ। ਪੂਰੇ। ਨੀ। ਕਰ। ਸਕਦੇ। ਇੰਨੇ। ਨੁਕਸਾਨ। ਨੇ।
ਹਾਂਜੀ।
ਮੈਂ। ਕਿਹਾ। ਨੁਕਸਾਨ। ਬਹੁਤ। ਜ਼ਿਆਦਾ। ਨੇ।
ਜੀ। ਜਿਵੇਂ। ਕਿ।
ਜਵੇ। ਇਹਖ। ਪਹਿਲੀ। ਗੱਲ। ਤਾਂ। ਆਪਾਂ। ਬਦ। ਉਹਦੇ। ਨਾਲ। ਆਪਣੇ। ਸਰੀਰ। ਚ। ਕੋਈ। ਤਾਕਤ। ਨਹੀਂ। ਆਪਾਂ। ਨੂੰ। ਲੱਗਦੇ। ਹਨਾ। ਨਾ। ਹੀ। ਰਦੇ। ਉਹ। ਭੋਜਨ। ਲੱਗਦਾ। ਵਾ।
ਹਨ।
ਭਲਾ ਆਪਾਂ ਸੌਦਾ ਖਾ ਲਈਏ ਤੇ ਭਲਾ ਆਪਾਂ ਉਹੀ ਜ਼ਿਆਦਾ ਖਾ ਲਈਏ। ਉਹਨਾਂ ਵਿੱਚੋਂ ਥੋੜ੍ਹੀ ਨਾ ਆਪਾਂ ਨੂੰ ਤਾਕਤ ਮਿਲਣੀ ਆ। ਤਾਕਤ ਸਿਰਫ ਆਪਾਂ ਨੂੰ ਘਰ ਦੇਖਾਣੇ ਵਿੱਚ ਮਿਲਣੀ ਹੈ। ਦੇਖੋ ਜਿਵੇਂ ਕਿ ਦੁੱਧ ਦਹੀਂ ਲੱਸੀ ਘਰ ਬਣੀਆਂ ਉਹ ਸਬਜ਼ੀਆਂ।
ਜੀ।
ਉਹਦੇ ਵਿੱਚੋਂ ਆਪਣੇ ਸਰੀਰ ਨੂੰ ਤਾਕਤ ਵੀ ਮਿਲਣੀ ਹੈ ਤੇ ਆਪਾਂ ਸਿਹਤਮੰਦ ਵੀ ਦੇਖਦੇ ਹਾਂ ਉਹਦੇ ਨਾਲ ਪਰ ਜੇਕਰ ਦੇਖੋ ਜ ਕਿਵੇਂ ਆਪਾਂ ਘਰ ਦਾ ਕੁਛ ਖਾ ਹੀ ਨਹੀ ਰਹੇ ਸਿਰਫ ਬਾਹਰ ਦੀ ਚੀਜ਼ਾਂ ਖਾ ਰਹੇ ਆ ਫੇਿਰ ਹੌਲੀ ਪਹਿਲਾਂ ਤੋਂ ਆਪਣੇ ਲਈ ਸਹੀ ਰਹਿੰਦਾ ਬਾਅਦ ਵਿੱਚ ਸਮਾ ਪਾਉਣ ਨਾਲ ਬਾਅਦ ਵਿੱਚ ਉਹ ਆਪਣੇ ਸਰੀਰ। ਸਰੀਰ ਤੇ ਦਿਖਣ ਲੱਗ ਜਾਂਦੀਆਂ ਉਹ ਚੀਜ਼ਾਂ ਵੀ ਹਾਂਜੀ ਸਾਨੂੰ ਇਸ ਚੀਜ਼ ਕਰਕੇ ਦੇਖੋ ਜਿਵੇਂ ਕਿ
ਹ।
ਸਸੀਆਂ ਹੋ ਜਾਂਦੀਆਂ ਮੂੰਹ ਤੇ। ਮੂੰਹ ਤੇ ਨਿਕਲਣਾ ਹਾਂਜੀ ਹਾਂਜੀ ਬਦਲ ਚਾਪ ਪੈਣਾ। ਸੋਚਦੇ ਕਿ ਜ਼ਿਆਦਾ ਤਲੇ ਖਾਣ ਨਾਲ ਹੁੰਦਾ ਕਿਉਂਕਿ ਵੇਖੋ ਬਾਹਰਲੀ ਚੀਜ਼ਾਂ ਤਾਂ ਤਲੀਆਂ। ਹੁੰਦੀਆਂ ਸਾਰੀ
ਜੀ।
ਉਹਦੇ ਚ ਦੇਖੋ ਵੈਸੇ ਵੀ ਕਿੰਨੇ ਮੱਖੀਆਂ ਮੱਛਰ ਜਿਹੜੀਆਂ ਆਮ ਚੀਜ਼ਾਂ ਰੇਹੜੀਆਂ ਤੇ ਲੱਗੀਆਂੱ ਹੁੰਦੀਆਂ ਹਨਾ। ਉਹਨਾਂ ਦੇ ਮੱਖੀਆਂ ਮੱਛਰ ਕਿੰਨੇ ਬੈਠਦੇ ਆ ਗਏ ਤੇ ਵੇਖੋ ਨਾਲੇ ਵੈਸੇ ਵੀ ਸੜਕ ਸੜਕਾਂ ਦੇ ਆਸੇ ਪਾਸੇ ਸੜਕਾਂ ਤੇ ਕੋਈ ਵੀ ਕਾਰਾਂ ਗੱਡੀਆਂ ਚੱਲਦੀਆਂ ਉਹ। ਉੱੜਗ ਮਿੱਟੀ ਉਹਦੇ
ਰ ਸਾਰੀ ਡਸਟ ਹੋਰ ਉਦੋਂ ਖੁੱਲੀ ਜਾਂਦੀ
ਹਾਂਜੀ ਹਾਂਜੀ ਜਿਹਦੇ ਕਰਕੇ ਉਹ ਮਤਲਬ ਕਿ ਸਾਫ਼ ਸੁਥਰੀਆਂ ਨੀ ਰਹਿੰਦੀਆਂ ਫੇਰ ਉਹੀ ਚੀਜ਼ਾਂ ਆਪਾਂ ਖਾ ਲੈਂਦੇ ਹਾਂ ਫ਼ਿਰ ਉਹ ਅੰਦਰ ਜਾ ਕੇ ਆਪਾਂ ਨੂੰ ਨੁਕਸਾਨ ਕਰਦੀਆਂ ਨੇ ਕਿਉਂਕਿ ਦੇਖੋ ਹਨਾ ਉਹਦੇ ਨਾਲ ਮਤਲਬ ਆਪਣੀ ਪਾਚਨ ਸ਼ਕਤੀ ਵਿੱਚ ਬਹੁਤ ਮਤਲਬ ਕਿ ਦਿੱਕਤ ਆਉਂਦੀ ਹੈ ਸਰੀਰ ਮਤਲਬ ਕਿ ਓਨਾ ਵਧੀਆ ਪਹੁੰਚਾ ਨ ਨਹੀਂ ਸਕਦਾ ਉਸ ਚੀਜ਼ ਨੂੰ ਜਿੰਨਾ ਵਧੀਆ ਆਪਾਂ ਘਰ ਦੇ ਖਾਣੇ ਨੂੰ ਪਹੁੰਚਾ ਸਕਦੇ ਹਾਂ। ਹਾਂਜੀ ਹਾਂਜੀ ਪਰ ਦੇਖਲੋ ਤੁਸੀਂ ਕੋਈ ਵੀ ਜਿਵੇਂ ਕਿ ਆਪਾਂ ਆਮ ਉਦਾਹਰਣ ਵਜੋਂ ਲੈ ਸਕਦੇ ਹਾਂ ਕਿ ਦੇਖੋ ਇੱਕ ਇੱਕ ਪਾਸੇ ਚੋ ਆਪਣੀ ਰੋਟੀ ਲੈ ਲਓ ਮਤਲਬ ਕਿ ਘਿਓ ਨਾਲ ਪੂਰੀ ਚੋਪ ਆਪੀ ਹੋ ਗਈ ਇੱਕ ਪਾਸੇ ਅੱਜ ਆਪਣੀ ਰੋਟੀ ਲੈ ਲਓ ਪਾਣੀ ਵਿੱਚ ਦੋਨੇ ਗਲਾਸ ਪਾਣੀ ਵਿੱਚ ਪਾ ਕੇ ਪਰ ਜਿਹੜੀ ਅੰਨ ਚੋਪੜੀ ਰੋਟੀ ਉਹਗੀ ਦੇਖੋ ਬਹੁਤ ਜ਼ਿਆਦਾ ਛੇਤੀ ਗਲਦੀ ਹੈਗੀ।
ਹਾਂਜੀ
ਉਹਦੇ ਮੁਕਾਬਲੇ ਜਿਹੜੀ ਮਤਲਬ ਕਿ ਚੋਪੜੀ ਰੋਟੀ ਉਹ ਬਹੁਤ ਘੱਟ ਗੱਲ ਜਾਂਦੀ ਆ ਮਤਲਬ ਕਿ ਗਲ ਦੀਨਾ ਮਤ ਪੱਤਰ ਗੱਲਦੀ ਹੈਗੀ। ਫਿਰ ਉਹਦੇ ਤੋਂ ਹੀ ਆਪਾਂ ਨੂੰ ਥੋੜਾ ਸਮਝ ਲੈਣਾ ਚਾਹੀਦਾ ਕਿ ਹਾਂਜੀ ਜੇਕਰ ਅਸੀਂ ਤਲੀਆਂ ਚੀਜ਼ਾਂ ਖਾਵਾਂਗੇ ਤੇ ਉਹ ਸਾਡੇ ਸਰੀਰ ਨੂੰ ਅੰਦਰੋਂ ਕਿੰਨਾ ਨੁਕਸਾਨ ਕਰਨ ਤੇ ਉਹਨਾਂ ਨੂੰ ਗਲਣ੍ ਵਿੱਚ ਵੀ ਕਿੰਨਾ ਟਾਈਮ ਲੱਗੂਗਾ ਪਰ ਇਹ ਚੀਜ਼ਾਂ ਅੱਜ ਕੱਲ ਆਪਾਂ ਦੇਖਦੇ ਇੰਨਾ ਹੈਗੇ ਬਸ ਆਪਾਂ ਨੂੰ ਇੱਕ ਜੀਭ ਦਾ ਸਵਾਦ ਕਹਿ ਸਕਦੇ ਹਾਂ। ਕਿ ਜੀਭ ਦੇ ਸਵਾਦ ਕਰਕੇ ਆਪਾਂ ਉਹ ਚੀਜ਼ਾਂ ਖਾਂਦੇ ਹਾਂ ਜ਼ਿਆਦਾਤਰ।
ਜੀ ਦਾ ਸਵਾਲ ਕਈ ਵਾਰ ਕੋਈ ਆਪਾਂ ਨੂੰ ਮਜਬੂਰੀ ਵੀ ਪੈ ਜਾਂਦੀ ਜਿਵੇਂ ਹਨ ਆਪਾਂ ਕਈ ਵਾਰ ਬਾਹਰ ਆਉਂਦੇ ਹਾਂ।
ਹਾਂਜੀ
ਜੇ ਦੇਖਿਆ ਹੋਊਗਾ ਤੁਸੀਂ ਜਾਂ ਜਿਵੇਂ ਲਾ ਲਓ ਜਾਂ ਯਾਰ ਦੋਸਤਾਂ ਨਾਲ ਬੈਠ ਜਾਂਦੇ ਨਾ। ਕਈ ਵਾਰ ਉਥੇ ਲਾ ਲੋ ਜਾ ਹਮ
ਹਾਂਜੀ ਪਰ ਦੇਖੋ ਨਾ ਜੇਕਰ ਆਪਾਂ ਯਾਰ ਦੋਸਤਾਂ ਨਾਲ ਬਾਹਰ ਜਾ ਰਹੇ ਹਾਂ। ਹਾਂਜੀ ਵੀ ਪਤਾ ਵੀ ਸਾਰੇ ਉਹ ਚੀਜ਼ ਖਾ ਰਹੇ ਪਰ ਆਪਾਂ ਆਪਦੇ ਮਨ ਨੂੰ ਸਮਝਾ ਸਕਦੇ ਹਾਂ ਕਿ ਹਾਂਜੀ ਅਸੀਂ ਆਹ ਚਿਮ ਚ ਚੀਜ਼ ਕਈ ਦਾਇਰੇ ਚ ਰਹਿ ਕੇ ਖਾਣੀ ਹੈ ਵੀ ਘੱਟ ਖਾਣੀ ਹੈ। ਚਲੋ ਖਾਣੀ ਤਾਂ ਸਾਰਿਆਂ ਨਾਲ ਹੈਗੀ ਆ, ਉਹ ਚੀਜ਼ ਪਰ ਘੱਟ ਖਾਓ
ਹਾਂਜੀ ਤੋਂ
ਕਿਉਂਕਿ ਜੇਕਰ ਅਸੀਂ, ਆਪਦੇ ਆਪ ਨੂੰ ਖੁਦ ਸਮਝਾਵਾਂਗੇ ਤਾਂ। ਫੇਰ ਹੀ ਆਪਾਂ ਸਮਝ ਸਕਦੇ ਹਾਂ। ਕਿਉਂਕਿ ਕਿਸੇ ਦੇ ਸਮਝਾਉਣ ਤੇ ਤਾਂ ਆਪਾਂ, ਸਮਝ ਵੀ ਨੀ ਨਾ ਸਕਦੇ।
ਜੀ ਇਹ ਤਾਂ ਹੈ।
ਹਾਂਜੀ- ਹਾਂਜੀ।
ਬਾਪ ਸਮਝਾਉਣ ਵਾਲੀ ਆ ਬਾਕੀ ਐਵੇਂ ਜੇ ਬੱਚੇ ਵਗੈਰਾ, ਬੱਚਿਆਂ ਨੂੰ ਇਹਨਾਂ ਤੋਂ ਹਨਾ ਦੂਰ ਰੱਖਿਆ ਜਾਵੇ ਥੋੜਾ ਜਿਹਾ। ਫੋਨਾ ਇਹਨਾਂ ਦਾ ਜ਼ਿਆਦਾ ਹੋਆ। ਕਿਉਂਕਿ ਬੱਚਿਆਂ ਦੇ ਸਭ। ਵੱਧ ਲੋਸ ਐਵੇ ਜਿਹਵੇ ਇਹਨਾਂ ਦੇ, ਕੋਈ ਆ ਸਟਰੈਂਥ ਵਜੋਂ ਲਾ ਲੋ ਉਹਨਾਂ ਨੂੰ।
ਹਾਂਜੀ।
ਜਾਂ ਜਿੰਨੇ ਵੀ ਆਪਣੇ ਆਪ ਪਲੇਅਰ ਨੇਗੇ, ਇਹਨਾਂ ਨੂੰ ਤਾਂ ਸਟਰੈਂਥ ਤੇ ਸ ਤੋਂ ਵੱਧ ਮਤਲਬ ਇਹਨਾਂ ਦੇ, ਸਾਈਡ ਇਫੈਕਟ ਸਟਰੈਂਥ ਦੇ ਪੈਂਦੇ ਨੇਗੇ।
ਹਾਂਜੀ।
ਹੂੰ। ਬੱਚਿਆਂ ਤੇ ਲਾ ਲਓ ਤੁਸੀਂ ਹਨਾ, ਇਹਨਾਂ ਤੇ ਮੈਂ ਦੇਖਿਆ ਜ਼ਿਆਦਾਤਰ ਮਤਲਬ ਕਿਦੇ ਇਹ। ਜਿਹੜਾ ਆਪਣਾ ਓ ਔਰਗੇਨਾਈਜੇਸ਼ਨ ਆ, ਉਹਨਾਂ ਦੇ ਪਿੱਛੇ ਇਕ ਰਿਪੋਰਟ ਵੀ ਜਾਰੀ ਕੀਤੀ ਸੀ, ਕਿਵੇਂ ਜਿਵੇਂ ਜੇ ਕਹਿੰਦੇ ਵੀ ਮਤਲਬ ਇਹਨੂੰ ਜਿਹੜੀਆਂ ਗਿਆਰਾਂ, ਬਾਰਾਂ ਸਾਲ ਦੀਆਂ ਕੁੜੀਆਂ ਨੇਗੀਆਂ। ਜੀ ਉਹ ਖਾਂਦੀਆਂ ਨੇ ਮਤਲਬ ਕਹਿੰਦੇ ਵੀ ਇਹਨਾਂ ਤੇ ਬੋਡੀ ਗਰੋ ਪਹਿਲਾਂ ਹੋਣ ਲੱਗ ਜਾਂਦੀਆਂ ਮਲਬ ਉਮਰ ਤੋਂ ਪਹਿਲਾਂ।
ਹਾਂਜੀ।
ਹੂੰ, ਵੈਸੇ ਇਹਨਾਂ ਦਾ ਚਲੋ, ਵੀ ਜਿਵੇਂ ਘਰੇ ਬਣਾ ਕੇ। ਆਪਾਂ ਖਾਈ ਜਾਵੇ ਕੋਈ ਚੀਜ਼। ਉਹਦੋਂ ਤਾਂ ਚਲੋ ਥੋੜਾ ਬਹੁਤਾ ਪਤਾ ਵੀ ਆਪਾਂ ਨੂੰ ਕਹਿ ਨਾ ਘਰੇ ਬਣਾਈ ਏ। ਆਪਾਂ ਸਫ਼ਾਈ ਦਾ ਵੀ ਧਿਆਨ ਰੱਖਦੇ ਹਾਂ। ਪਰ ਐਵੇਂ ਜਿਹੜਾ ਸੜਕਾਂ ਤੇ ਖੜੇ ਨੇ, ਜਾਂ ਰੇਹੜੀਆਂ ਤੇ ਇਹਨਾਂ ਦਾ ਕੋਈ ਫਾਇਦਾ ਵੀ ਨੀ ਹੈਗਾ।
ਹਾਂਜੀ- ਹਾਂਜੀ।
ਹੂੰ।
ਦੇਖੋ ਉਹ ਸਿਰਫ ਉਹਨਾਂ ਨੂੰ ਫਾਇਦਾ ਕਿ, ਹਾਂਜੀ ਉਹ ਪੈਸਾ ਕਮਾ ਰਹੇ ਨੇ, ਪਰ ਆਪਾਂ ਨੂੰ ਆਪਾਂ ਨੂੰ ਇਹ ਗੱਲ ਪਤਾ ਹੋਣਾ ਚਾਹੀਦਾ ਹਾਂਜੀ ਵੀ, ਜੇਕਰ ਅਸੀਂ ਬਾਹਰਲਾ ਖਾ ਰਹੇ ਹਾਂ ਤੇ ਉਹਦੇ ਨੁਕਸਾਨ ਵੀ ਆ ਣਾ ਆਪ ਆਪਾਂ ਨੂੰ, ਉਹਦਾ ਆਪਾਂ ਨੂੰ ਕੋਈ ਫਾਇਦਾ ਤਾਂ ਹੈ ਨੀ, ਬਸ ਨੁਕਸਾਨ ਨੇ ਇਕੱਲੇ।
ਹਾਂਜੀ।
ਜਿਹਦੇ ਕਰਕੇ ਆਪਾਂ ਨੂੰ ਕਾਫ਼ੀ ਬਿਮਾਰੀਆਂ ਦਾ ਸਾਹਮਣਾ, ਕਰਨਾ ਪੈਂਦਾ ਪਹਿਲੀ ਗੱਲ ਤਾਂ ਆਪਣੀ ਪਾਚਨ ਸ਼ਕਤੀ ਇੰਨੀ ਕਮਜ਼ੋਰ ਹੋ ਜਾਂਦੀ ਹੈ।
ਆਪਾਂ ਸਹੀ ਤਰਾਂ ਪਾਚ ਹੀ ਨਹੀਂ ਪਾਉਂਦਾ। ਉਹ ਭੋਜਨ ਆਪਾਂ ਨੂੰ।
ਹਾਂਜੀ, ਹਾਂ।
ਉਹਦੇ ਮੁਕਾਬਲੇ ਦੇਖੋ ਆਪਾਂ, ਜਿਵੇਂ ਕਿ ਘਰੇ ਕੋਈ ਵੀ ਚੀਜ਼ ਬਣਾਉਂਦੇ ਹੋ। ਆਪਾਂ ਕਿੰਨੇ ਵ ਵਧੀਆ ਤਰੀਕੇ ਨਾਲ, ਬਣਾਉਣੇ ਆ ਦੇਖੋ। ਪਹਿਲੀ ਗੱਲ ਤਾਂ ਆਪਣੇ ਘਰੇ, ਆਪਾਂ ਸਾਫ਼- ਸਫ਼ਾਈ ਬਹੁਤ ਰੱਖਦੇ ਹਾਂ। ਦੇ ਫੇਰ ਕੋਈ ਚੀਜ਼ ਬਣਾਉਣੀ ਹੈ ਤਾਂ, ਵੀ ਆਪਾਂ ਮਤਲਬ ਕਿ ਉਸ ਚੀਜ਼ ਨੂੰ ਤੋਂ ਪਹਿਲਾਂ ਧੋ- ਸਵਾਰ ਕੇ ਫੇਰ ਕਿਤੇ ਜਾ ਕੇ ਉਹਨੂੰ ਖਾਣ ਲਾਇਕ ਬਣਾਉਂਦੇ ਆ। ਫੇਰ ਉਹਨੂੰ ਆਪਾਂ, ਢੱਕ ਕੇ ਰੱਖਦੇ ਵੀ ਉਹਦੇ ਵਿੱਚ। ਚਲੋ ਕੁਛ ਉਹਦੇ ਉੱਪਰ ਬੈਠੇ ਨਾ, ਜਾਂ ਉਹਦੇ ਵਿੱਚ ਕੁਛ ਡਿੱਗ ਨਾ ਜਾਏ। ਤੇ ਆਪਾਂ ਹਰੇਕ ਪਾਸੇ ਉਸ ਚੀਜ਼ ਨੂੰ, ਸਾਫ਼ ਸੁਥਰਾ ਰੱਖ ਰੱਖਣ ਦੀ ਕੋਸ਼ਿਸ਼ ਕਰਦੇ ਹਾ, ਤਾਂ ਜੋ ਉਹ ਸਾਨੂੰ। ਖਾਣ ਦੇ ਵਿੱਚ ਸਾਨੂੰ, ਖਾ ਕੇ ਕੋਈ ਦਿੱਕਤ ਨਾ ਆਵੇ। ਪਰ ਉੱਥੇ ਦਾ ਦੇਖੋ ਹਰੇਕ ਚੀਜ਼ ਖੁੱਲੇ ਵਿੱਚ ਹੀ ਰੱਖੀ ਹੁੰਦੀਆਂ। ਨਾ ਜਿਵੇਂ ਕਿ ਆਪਾਂ ਫਲਾਂਨੀਆਂ ਰੇਹੜੀਆਂ ਦੇਖਲੋ। ਆਪਾਂ ਕੋਈ ਵੀ ਫਲ, ਮਤਲਬ ਕਿ ਉੱਥੋਂ ਚੱਕ ਕੇ ਐਵੇਂ ਸਿੱਧਾ ਖਾ ਲੈਂਦੇ ਹਾਂ। ਆਪਾਂ ਨੂੰ ਨੀ ਪਤਾ ਹੁੰਦਾ ਕਿ ਹਾਂਜੀ, ਉਹਦੇ ਉੱਪਰ ਕੀ- ਕੀ ਮਤਲਬ ਕਿਹੜੀਆਂ- ਕਿਹੜੀਆਂ ਮੱਖੀਆਂ ਬੈਠੀਆਂ। ਜਦੋਂ ਤੇ ਕਿੰਨਾ ਧੂੜ ਮਿੱਟੀ ਚੜ੍ਹੀ ਆਪਾਂ ਨੂੰ ਡਸਟ ਬਾਹਰੋਂ ਸਾਫ ਲੱਗਦਾ। ਵੀ ਉਹ ਪੂਰਾ ਸਾਫ ਆ ਤੇ ਆਪਾਂ ਉਹੀ ਚੱਕ ਕੇ ਸਿੱਧਾ ਮੂੰਹ ਵਿੱਚ ਪਾ ਲੈਂਦੇ ਆ।
ਹਮ ਹਮ।
ਪਰ ਉਹਦੇ ਕਰਕੇ ਦੇਖ ਨੁਕਸਾਨ ਵੀ ਤਾਂ ਕਿੰਨੇ ਹੁੰਦੇ ਆ ਨਾ।
ਜੀ ਪਰ ਚਲਾਂ ਆਪਾਂ ਘਰੇ ਥੋੜ੍ਹਾ ਬਹੁਤਾ ਧਿਆਨ ਰੱਖਦੇ ਹਾਂ ਪਰ ਬਾਹਰ ਤਾਂ ਨੀ ਇਨਾ ਮੈਂ ਦੇਖਿਆ ਹੀ। ਜੋ ਕੋਈ ਵੀ ਹੈਾ ਖਾ ਜਿਵੇਂ ਵੀ ਚੱਕੇ ਖਾਵੇ ਖਾ
ਹਾਂਜੀ ਹਾਂਜੀ ਉਹਦੇ ਕਰਕੇ ਦੇਖੋ ਫਿਰ ਬਹੁਤ ਆਪਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਵਾ
ਜੀ।
ਉਹਦੇ ਮੁਕਾਬਲੇ ਦੇ ਤੁਸੀਂ ਜੇਕਰ ਘਰ ਦੀਆਂ ਚੀਜ਼ਾਂ ਉਹੀ ਆਪਾਂ ਘਰੇ ਲਿਆ ਕੇ ਖੱਜਵੇ ਕਿ ਦੇਖੋ ਬਾਹਰਲ ਚੀਜ਼ਾਂ ਚਲੋ ਪੰਜ ਸੌ ਦਾ ਬਾਹਰੋਂ ਖਾ ਕੇ ਆ ਗਏ ਪਰ ਜੇ ਉਹੀ ਪੰਜ ਸੌ ਦੀ ਹੈ ਪੰਜ ਸੌ ਦੀ ਚੀਜ਼ ਆਪਾਂ ਘਰੇ ਲੈ ਕੇ ਆਵਾਂਗੇ ਦੇਖੋ ਨਾਲੇ ਤਾਂ ਇੱਕ ਦੂਜੇ ਵਿੱਚ ਪਿਆਰ ਮਤ ਲਈ ਵੱਧਦਾ ਹਨਾ ਬੰਦਾ ਇੱਕ ਦੂਜੇ ਦੂਜੇ ਨਾਲ ਰਲ ਮਿਲ ਕੇ ਖਾ ਸਕਦਾ ਗਾ। ਉੱਥੇ ਆਪਾਂ ਸਿਰਫ ਕੱਲੇ ਖਾ ਕੇ ਆ ਜਾਂਦੇ ਆਾਂ ਆਪਾਂ ਨੂੰ ਕੋਈ ਸਵਾਦ ਨੀ ਆਉਂਦਾ ਉਸ ਚੀਜ਼ ਦਾ ਜਿੰਨਾ ਸਵਾਦ ਆਪਾਂ ਨੂੰ ਘਰਦਿਆਂ ਚ ਬੈਠ ਕੇ ਖਾਣ ਦਾ ਆਂਦਾ
ਹਾਂਜੀ ਹਾਂ ਕਈ ਚੀਜ਼ਾਂ ਦਾ ਫਰਕ ਆ ਚਲੋ ਘਰੇ ਬਣਾਈ ਦਾ ਤਾਂ ਹਨਾ ਕੋਈ ਵੀ ਚੀਜ਼ ਆ ਘਰੇ ਬਣਾ ਇੱਕ ਤਾਂ ਸਾਹਮਣੇ ਆਪਣੇ ਅੱਖਾਂ ਦੇ ਹਨ ਨਾ ਆਪਾਂ ਨੂੰ ਪਤਾ ਹੀ ਹੈ ਕਿ ਇਹਨਾਂ ਤੇ ਕੀ ਆਪਾਂ ਪ੍ਰੋਡਕਟ ਜਾਂ ਕੋਈ ਵੀ ਯੂਜ ਕਰ ਰਿਹਾ ਉਹਦੇ ਵਿੱਚ ਵੀ ਮਤਲਬ ਕਿੰਨੀ ਤੁਸੀਂ ਕਿਹੜੀ ਮਾਤਰਾ ਕਿੰਨੀ ਚੀਜ਼ ਹੈ।
ਹਾਂਜੀ ਹਾਂਜੀ ਇਹ ਤਾਂ ਹੈ।
ਪਰ ਜਿਹੜਾ ਹੁਣ ਬਾਹਰ ਬਣਾਇਆ ਉਹਨਾਂ ਚ ਆਪਣੇ ਫਾਇਦੇ ਲਈ ਆ ਉਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਸੇ ਤੋਂ ਕੋਈ ਮਰਿਆ ਨਾ ਜਾਂ ਕੁਛ ਵੀ ਆਪਾਂ ਗੱਲ ਦੇਖਦੇ ਹਾਂ ਨਿਊਜ਼ ਚ ਕਿਤੇ ਵੀ ਖਾ ਕੇ ਕੋਈ ਬਿਮਾਰ ਹੋ ਜਾਂਦਾ ਜਾਂ। ਕਿੰਨੇ ਆਪਣੇ ਉਹ ਚੱਕੀਆਂ ਜਾ ਰਹੀਆਂ ਨੇ।
ਹਾਂਜੀ।
ਹਮ।
ਉਹਦੇ ਨਾਲ ਦੇਖੋ ਆਪਾਂ ਨੂੰ ਮਤਲਬ ਕਿ ਫਾਸਟ ਫੂਡ ਕਰਨ ਨਾਲ ਤਾਂ ਆਪਾਂ ਨੂੰ ਬਹੁਤ ਜਿਆਦਾ ਦਿੱਕਤ ਆ। ਆਉਂਦੀ ਹੈ ਪਰ ਉਹਦੇ ਮੁਕਾਬਲੇ ਆਪਾਂ ਘਰ ਦਾ ਖਾਣਾ ਵਧੀਆ ਬਣਾ ਕੇ ਖਾਓ ਜਿਵੇਂ ਕਿ ਦੁਧ ਦਹੀ ਲੱਸੀ ਜੇਕਰ ਇਹ ਚੀਜ਼ਾਂ ਖਾਂਦੇ ਹਾਂ ਆਪਣੇ ਸਰੀਰ ਚ ਤਾਕਤ ਵੀ ਆਉਂਦੀ ਹੈ ਨਾਲੇ ਆਪਣਾ ਸਰੀਰ ਤੰਦਰੁਸਤ ਰਹਿੰਦਾ ਗਾ ਆਪਾਂ ਨੂੰ ਹਰੇਕ ਚੀਜ਼ ਹਰੇਕ ਕੰਮ ਨੂੰ ਕਰਨ ਦੀ ਆਪਣੇ ਚ ਸ਼ਕਤੀ ਆਉਂਦੀ ਹੈਗੀ।
ਹਾਂਜੀ ਹਾਂਜੀ।
ਨਾਲੇ ਆਪਾਂ ਮਤਲਬ ਕਿ ਬਾਹਰਲੀ ਜਿਆਦਾ ਦੂਰ ਰਹਿੰਦੇ ਹਾਂਗੇ ਵੈਸੇ ਤੇ ਜੇਕਰ ਹੁਣ ਛੋਟੇ ਬੱਚਿਆਂ ਨੂੰ ਜੇਕਰ ਆਪਾਂ ਸ਼ੁਰੂ ਤੋਂ ਆਦਤ ਪਾਵਾਂਗੇ ਨਾ ਵੀ ਹਾਂਜੀ। ਤੁਸੀਂ ਆਹੀ ਚੀਜ਼ਾਂ ਖਾਣੀਆਂ ਨੇ ਜਿਵੇਂ ਕਿ ਦੇਖੋ ਬੱਚੇ ਚੌਕ ਚੋਕਲੇਟ ਮੰਗ ਰਹੇ ਆਪਾਂ ਉਹਨਾਂ ਨੂੰ ਘਰੇ ਜੋ ਕਿ ਮਤਲਬ ਕਿ ਆਪਾਂ ਡਰਾਈ ਫਰੂਟ ਨੂੰ ਦੇਣਾ ਉਹਨਾਂ ਨੂੰ ਉਹਦੇ ਤੇ ਵੀ ਹਾਂਜੀ ਆਹੀ ਤੁਹਾਡੇ ਲਈ ਚੋਕਲੇਟ ਆ। ਤਾਂ ਵੀ ਮਤਲਬ ਕਿ ਉਹ ਸਹੀ ਤਰੀਕੇ ਸਹੀ ਸਮੇਂ ਤੇ ਸਹੀ ਰਾਹ ਤੇ ਚੱਲ ਸਕਦੇ ਆ ਕਿਉਂਕਿ ਅੱਜ ਕੱਲ੍ਹ ਦੇ ਬੱਚੇ ਕੁਰਕਰੇ ਵਗੈਰਾ ਕਿੰਨੇ ਖਾਂਦੇ ਹੈਗੇ। ਕਿਉਂਕਿ ਉਹਨਾਂ ਲਈ
ਮਤਲਬ ਇਹ ਹਵਾ ਸ਼ੁਰੂ ਆਪਣੇ ਦੀ ਹੁੰਦਾ ਇਹ ਜਦੋਂ ਬੱਚਿਆਂ ਨੂੰ ਹਨ ਨਾ ਕੋਈ ਉਹਨਾ ਨੂੰ ਤਾਂ ਹੁਣ ਦੇਖੋ ਛੋਟੇ ਨੂੰ ਪਤਾ ਨੀ ਗਗਾ ਕਿ ਕਿਹੜੀ ਚੀਜ਼ ਸਹੀ ਹੈ ਜਾਂ ਗ਼ਲਤ ਹੈ। ਪਰ ਇਹਨਾਂ ਜ ਉਹਨਾਂ ਨੂੰ ਦੱਸਿਆ ਜਾਵੇ ਮਾਂ ਬਾਪ ਵੱਲੋਂ
ਹਾਂਜੀ।
ਉਹਦੇ ਉਹਦਾ ਫਾਇਦਾ ਹੀ ਆਪਾਂ ਨੂੰ
ਚਲੋ ਠੀਕ ਹੈ ਜੀ ਮੈਂ ਤੁਹਾਡੇ ਨਾਲ ਸਵੇਰੇ ਗੱਲ ਕਰਦੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।